ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਕੀ ਹਾਲ ਹੈ ਜੀ।
ਵਧੀਆ ਤੁਸੀਂ ਦੱਸੋ ਕਿਵੇਂ ਹੋ ਕੈਮ ਹੋ?
ਹਾਂ ਕੈਮ ਆ ਬਈ ਕੈਮ ਆ।
ਅੱਛਾ ਅੱਜ ਰਾਤੀ ਮੀਂਹ ਦਾ ਆਇਆ ਹੋਇਆ ਜਿਹੜਾ ਅਪਡੇਟ ਤੁਹਾਡੇ ਕੋਲ ਆਇਆ?
ਕਿਹੜਾ ਭੂਤ?
ਇਹ ਵੀ ਏਦਰ ਤਾਂ ਕਿ ਵੀ ਅੱਜ ਰਾਤ ਨੂੰ ਸਤਰੋਮਜ ਆਣੇ ਆ
ਹਮ ਆ ਵੀ ਸਾਡੇ ਕੋਲ ਤਾਂ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਜੀ
ਸਾਡੇ ਇੱਥੇ ਤਾਂ ਇਹ ਆ ਮੇਰੇ ਤੇ ਅਭਿਸ਼ੇਕ ਦੇ ਫੋਨ ਚ ਵੀ ਮਤਲਬ। ਆਂਧੀ ਤਫਾਨ ਆਉਣਾ ਪੂਰੀ ਮੀਹ ਰੱਜ ਕੇ ਆਉਗੀ
ਨਹੀਂ ਏਧਰ ਤਾਂ ਕੁਛ ਨੀ ਹੈਗੀ
ਹਮ ਇੱਥੇ ਤਾਂ ਹੈ।
ਨਹੀਂ ਨਹੀਂ ਤੁਹਾਡਾ ਉਹ ਗਲਤ ਖ਼ਬਰ ਹੈ ਤੁਹਾਡੇ ਕੋਲ
ਨਹੀਂ ਜੀ ਜਿਹੜੀ ਫਿਰ ਖ਼ਬਰਾਂ ਸਾਡੇ ਕੋਲ ਆਉਂਦੀਆਂ ਨਾ ਉਹ ਸੱਚੀ ਹੁੰਦੀ ਆ।
ਅੱਜ ਦਾ ਮੌਸਮ ਤਾਂ ਸਾਫ਼ ਆ ਹੁਣ ਤਾਂ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋ ਸਕਦਾ।
ਨਹੀਂ ਜੀ ਇੱਥੇ ਤਾਂ ਰੋਜ਼ ਬਾਰਿਸ਼ ਨੇ
ਹੁਣ ਨੀ ਹੈਗੀ ਤਿੰਨ ਚਾਰ ਦਿਨ ਹੁਣ ਹੋਣ ਨੀ ਲੱਗਿਆ ਤਿੰਨ ਚਾਰ ਦਿਨ
ਚੰਡੀਗੜ੍ਹ ਚ ਤਾਂ ਹੈ।
ਹਾਂ ਓ ਚੰਡੀਗੜ੍ਹ, ਜੇੜਾ ਹੈਗਾ ਉਹ ਸਮੁੰਦਰ ਕੋਲੇ ਐ ਨਾ। ਸਮੁੰਦਰ ਆਲੇ-ਦੁਆਲੇ ਉਹਦੇ।
ਹਮ
ਬਿਲਕੁਲ-ਬਿਲਕੁਲ, ਤੇ ਮੇਰੀ ਗੱਲ ਸੁਣੋ। ਤੇ ਇਲੈਕਸ਼ਨ ਕਮਿਸ਼ਨ ਵਾਲੇਆਂ ਦਾ ਇਲੈਕਸ਼ਨ ਵਾਲੇਆਂ ਦਾ ਮੈਸੇਜ ਆ ਆਣ ਲੱਗਿਆ ਮੈਨੂੰ, ਰੋਜ਼ ਤੁਸੀਂ ਭਰਿਆ ਨੀ ਮੇਰਾ ਫੋਮ?
ਤੁਹਾਡੀ ਵੋਟ ਹੈ ਕਿੱਥੇ?
ਮੇਰੀ ਵੋਟ ਤਾਂ ਇੱਥੇ ਸੀਗੀ ਇੱਥੋਂ ਵੀ ਕੱਟ ਗੀ ਵੋਟ ਮੇਰੀ ਤਾਂ।
ਕਦੋਂ ਕੱਟੀ?
ਕਟਾ ਤੀ ਪਾਪਾ ਹੋਣਾਂ ਨੇ।
ਛਾ
ਹਾਂ, ਮੇਰੀ ਤਾਂ ਵੋਟ ਹੁਣ ਕਿਤੇ ਵੀ ਨੀ ਹੈ।
ਨਵਾਂ ਅਪਲਾਈ ਕਰਨਾ ਪੈਣਾ ਤੁਹਾਡਾ ਤਾਂ।
ਹਾਂ।
ਹ ਨਾ ਜਿ ਮੈਂ ਕਰ ਲੈਣਾ ਵਾ।
ਕਦੋਂ ਕਰੋਗੇ?
ਅਪਲਾਏ ਤਾਂ ਕਰ ਦੇਣਾ ਮੈਂ ਸੋਮਵਾਰ ਨੂੰ ਪਰ ਅ ਨਵੀਆਂ ਵੋਟਾਂ ਜੇੜੀ ਬਣਨੀਆ ਨਾ ਓ ਐਸ ਆਈ ਆਰ ਤੋਂ ਬਾਦ ਈ ਬਣਨੀਆ।
ਕੋਈ ਗੱਲ ਨੀ ਫਿਰ ਵੀ, ਵੋਟਰ ਕਾਰਡ ਤਾਂ ਆਣਾ ਚਾਈਦਾ ਮੇਰਾ।
ਵੋਟਰ ਉਹ ਉਹੀ ਤਾਂ ਮੈਂ ਦੱਸ ਰਿਹਾ ਥੋਨੂੰ।
ਹਮ
ਵੋਟਰ ਕਾਰਡ, ਥੋਡਾ ਐਸ ਆਈ ਆਰ ਤੋਂ ਬਾਦ ਈ ਆਉਣਾ ਏ ਹੁਣ।
ਕਿਵੇਂ ਮਤਲਬ ਐਸ ਆਈ ਆਰ ਕਿਵੇਂ?
ਐਸ, ਜੇੜਾ ਹੁਣ ਤੱਕ ਵੋਟ ਹੈਗੀ ਗੀ ਆ।
ਹਮ
ਉਹੀ ਚੈੱਕ ਹੋ ਰਈਆਂ ਨੇ ਹੁਣ।
ਅੱਛਾ।
ਤੇ ਥੋਡੀ ਜੇੜੀ ਕੱਟ ਗੀ ਨਾ।
ਹਮ
ਤੇ ਹੁਣ ਮੈਂ ਅਪਲਾਈ ਤਾਂ ਕਰ ਦੇਣਾ ਬਟ ਅਤੇ ਬਣਨੀ ਐ ਐਸ ਆਈ ਆਰ ਜਦ ਡੇਟ ਖਤਮ ਹੋ ਜੂਗੀ ਆਈ ਥਿੰਕ ਚਲਣਾ ਹੁਣੇ ਤਾਂ, ਓ ਜਦ ਐਸ ਆਈ ਆਰ ਹੋਜੂਗਾ ਪੂਰਾ, ਤਾਂ ਬਣੇਗੀ ਨਈ ਵੋਟਾਂ।
ਅੱਛਾ, ਚਲੋ ਤੁਸੀਂ ਅਪਲਾਏ ਤਾਂ ਕਰੋ ਦੇਖੀ ਜਾਊਗੀ।
ਕੋਈ ਨਾ ਸੋਮਵਾਰ ਨੂੰ ਕਰ ਦਿੰਨੇ ਆਂ ਤੁਸੀਂ ਆਪਣੇ ਫੋਨ ਤੇ ਵੀ ਕਰ ਸਕਦੇ ਓ।
ਯਾਰ ਮੈਂ, ਮੇਰੇ ਕੋਲ ਇੰਨਾ ਟਾਈਮ ਨੀ ਹੁੰਦਾ ਸੱਚੀ ਦੱਸਾਂ ਮੈਂ
ਹਮ ਆਪ ਦਾ ਕੰਮ ਲਈ ਤਾਂ ਟਾਈਮ ਹੋਣਾ ਚਾਈਦਾ ਨਾ।
ਨਈ ਜੇ ਤੁਸੀਂ ਕਰਦੋਗੇ ਤਾਂ ਕੁੱਛ ਹੋਜੂਗਾ।
ਸਾਡੇ ਕੋ ਅਸੀਂ ਕੇੜਾ ਵੇਲੇ ਆਂ ਸਾਡੇ ਕੋਲ ਵੀ ਨੀ ਟਾਈਮ।
ਕੋਈ ਗੱਲ ਨੀ ਟੈਮ ਈ ਟੈਮ ਆ, ਤੁਸੀਂ ਕਰ ਦਿਓ।
ਮੈਂ ਤੇ ਨੀ ਭਰਨਾ। ਸਾਨੂੰ ਤਾਂ ਪੱਕੀ ਪਕਾਈ ਖੀਰ ਚਾਈਦੀ ਐ ਹੁਣ ਦੱਸੋ।
ਹਾਂਜੀ ਉਹ ਤੁਹਾਨੂੰ ਪਤਾ ਹੀ ਆਪਾਂ ਪੱਕੀ ਪਕਾਈ
ਕੰਮ ਬੰਦੇ ਨੂੰ ਬੰਦੇ ਨੂੰ ਆਪਦਾ ਕੰਮ ਆਪੇ ਕਰਨਾ ਹੈ, ਸਮਝੇ।
ਕੋਈ ਗੱਲ ਨੀ ਕਰਲਾਂਗੇ ਸਾਰੇ ਕੰਮ ਆ।
ਹੋ ਨਹੀਂ
ਹੋਰ ਦੱਸੋ
ਬਸ ਕੁਛ ਨੀ ਜੀ ਬਾਰੀ ਵਰਸ਼ੀ ਕੱਟਣ ਗਿਆ ਸੀ ਕੱਟ ਕੇ ਲਿਆਦਾ ਪਤਾਸੇ, ਵੀ ਮੈਂ ਕੋਲ ਗੱਪੇ ਖਾਣੇ ਨ ਮੈਂ ਕੋੋਲ ਗੱਪੇ।
ਅੱਛਾ
ਹਾਂਜੀ, ਜਦੰਨ ਗੋਲ ਗੱਪੇ ਖਾਣ ਲੀਆਏਸੀ
ਅੱਛਾ
ਹਮ
ਕਿਉਂ ਅਜ ਐਕਸਰਸਾਈਜ਼ ਨਹੀਂ ਕੀਤੀ।
ਨਹੀਂ ਆਜ ਨਾਲ ਦੇ ਮੁੰਡੇ ਸੀ ਉਦਰ ਨਾ। ਤਾਂ ਫਿਰ ਮੈਂ
ਆ ਨੇੜੇ ਹੀ ਪਾਰਕ ਇੱਕ ਹਰਬਲ ਪਾਰਕ ਮੈ ਉੱਥੇ, ਪੇਸ਼ਾਬ ਕਰਿਆਆ ਸੀ। ਥੋੜੀ ਬਹੁਤ ਐਕਸਰਸਾਈਜ਼ ਵਿ ਕਰ ਲੈਣ ਚਾਹਿਦੀ
ਹਰਬਲ ਪਾਰਕ ਵਿੱਚ ਤਾਂ ਹਾਉ। ਬੰਦਰ ਬਹੁਤ ਹੁੰਦੇ ਨੇ, ਤਾਂ ਉਹ ਵੇਖਦੇ ਆ ਇਸ ਕਰਕੇ ਮੈਂ ਕੀਤੀ ਨੇ ਉੱਥੇ
ਹਾਂ, ਮੈਂ ਵੀ ਇਹੀ ਸੋਚਦੀ ਸੀਗੀ, ਜਿਹੜਾ ਪਾਰਕ ਹੈ ਨਾ ਉੱਥੇ ਜਾਦਾ ਹੀ ਉੱਥੇ ਵੀ ਰਿਸ਼ਤੇਦਾਰੀ ਜ਼ਿਆਦਾ ਹੀ ਹੈ ਸਾਡੀ ਘਰੇ ਤਾਂ ਹੈ ਹੀ ਹੈ। ਉੱਥੇ ਵੀ ਅਸੀਂ ਚੱਜ ਨਾਲ ਨਹੀਂ ਜਾ ਸਕਦੇ।
ਇਸ ਬਾਰੇ ਤਾਂ ਹੋਣੀ ਚਾਹੀਦੀ। ਕਿ ਗਲ਼ ਜੀ ਰਿਸ਼ਤੇਦਾਰ ਤਾਂ ਬੜੇ ਚੰਗੇ ਹੁੰਦੇ ਆ।
ਰਿਸ਼ਤੇਦਾਰ, ਬਸ ਕੀ ਦੱਸਾਂ ਤੁਹਾਨੂੰ ਇਹ। ਥੋੜ੍ਹੀ ਦਾ ਬਸ ਮੈਂ ਤੁਹਾਨੂੰ ਕਹਿ ਦਿੰਦੀ ਹੁਣ ਮੇਰੇ ਮੂੰਹ ਆ ਗਈ ਸੀਗੀ ਗੱਲ।
ਰਿਸ਼ਤੇਦਾਰ ਹੋਣਾ ਚਾਹੀਂਦਾ ਰਿਸ਼ਤੇਦਾਰ ਬੜੇ। ਚੰਗੇ ਹੁੰਦੇ ਆ ਤੇ ਸਾਨੂੰ ਵੀ।
ਵਧੀਆ ਕਿਤੇ ਹੋਰ ਹੀ ਮਤਲਬ, ਕਿਤੇ ਹੋਰ ਜਿੱਥੇ ਕੋਈ ਸਾਨੂੰ ਮਤਲਬ ਆਲੇ ਦੁਆਲੇ ਕੋਈ ਨਾਲ ਦਾ ਨਾਂ ਹੋਵੇਂ
ਇਸ ਸਾਨੂੰ ਤੇ ਸਾਨੂੰ ਰਿਸ਼ਤੇਦਾਰਿਆਂ ਦੀ ਸਾਰਿਆਂ ਦੀ ਕਦਰ ਕਰਨੀ ਚਾਹੀਦੀ ਹੈਂ।
ਬਿਲਕੁਲ ਮੈਂ ਕਦਰ ਕਰਦੀ ਹਾਂ ਸਾਰਿਆਂ ਦੀ ਬਾਲੀ ਚੰਗੀ ਕਦਰ ਕਰਦੀ ਹ ਨਾਲੋਂ ਉਹ, ਐਨੀ, ਚੰਗੀ ਕਦਰ ਕਰਦੀਆਂ ਕਿਸੇ ਨੇ ਵੀੇਰੀ ਕੀਤੀ ਹੋਣੀ ਇੰਨੀ ਚੰਗੀ ਕਦਰ,
ਹੈ ਇਧਰ
ਤੁਸੀ ਕੀ ਲਾ ਰਹੇ ਹੋ ਮੈਨੂੰ
ਇਨੀਂ ਇੰਨੀ ਕਦਰ ਤਾਂ ਮੈਂ ਅੱਜ ਤੱਕ ਆਪਣੇ। ਉਹ ਆਪਣਿਆਂ ਦੀ ਨੀ ਕੀਤੀ ਜਿਨੀ ਮੈਂ, ਰਿਸ਼ਤੇਦਾਰਿਆਂ ਦੀ ਕਰਦੀ ਹਾਂ।
ਹੂੰ-ਹੂੰ।
ਹੂੰ।
ਉਹ ਕੋ ਉਠ ਕਰਨੇ ਜਾਈਦੀ ਆ।
ਹਾਂਜੀ- ਹਾਂਜੀ, ਤੁਹਾਨੂੰ ਪਤਾ ਹੀ ਹੈ।
ਉਹ ਰੱਬ ਦਾ ਰੂਪ ਹੁੰਦੇ ਨਾ ਜਿਹੜੇ ਮਹਿਮਾਨ ਆਉਂਦੇ ਆ ਘਰੇ ਰੁੱਬ ਦਾ ਰੂਪ ਹੁੰਦੇ ਆ ਉਹ।
ਬਿਲਕੁਲ- ਬਿਲਕੁਲ ਸਾਰੇ, ਸਾਰੇ ਰੱਬ ਹੀ ਨਾ ਘਰੇ ਆਜੇ।
ਨਹੀਂ ਰੱਬ ਸ ਰੱਬ, ਆ ਨਹੀਂ ਸਕਦਾ ਨਾ।
ਹਾਂ, ਰਿਸ਼ਤੇਦਾਰਾਂ ਨੂੰ ਭੇਜਦਾ ਉਹ ਹਾਂ। ਆਹੋ, ਆਹ ਹੋ, ਹਾ-ਹਾ। ਠੀਕ ਹੈ- ਠੀਕ ਹੈ, ਹੋਰ ਦੱਸੋ ਕੀ ਹਾਲ ਚਾਲ ਜੇ?
ਅਛ
ਯਾਰ ਅੱਜ ਮੈਂ ਇੱਕ ਐਕਸਰਸਾਈਜ਼ ਕਰ ਲਈ, ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਤੇ ਮੇਰੀ ਬੈਕਪੇਨ ਇੰਨੀ ਹੋ ਗਈ ਉਹ ਐਕਸਰਸਾਈਜ਼ ਐ ਕੀਤੀ ਹੈ ਜਿਵੇਂ ਅਹ, ਮਤਲਬ ਬੈਠੇ ਹਾਂ ਆਪਾਂ ਠੀਕ ਹੈ। ਲੱਤਾ ਅ ਅੱਗੇ ਕਰਕੇ ਆਰਾਮ ਨਾਲ ਬੈਠੇ ਆ, ਫੇਰ ਜਿਹੜੀ ਲੱਤਾ ਨੇ ਨਾ।
ਹੂੰ।
ਉਹ ਮੈਂ ਏਹ ਮਤਲਬ ਮੈ ਪੈਰ ਦੇ ਬੱਲ। ਤੇ ਹੱਥ ਦੇ ਵੱਲ ਨਾ ਮੈਂ ਖੜੀ ਹੋ ਗਈ, ਢਿੱਡ ਮੇਰਾ ਉੱਤੇ ਸੀ। ਸਮਝ ਗਏ? ਹਾਂ, ਫੇਰ ਮੈਂ ਐਕਸਰਸਾਈਜ਼ ਕਿ ਕੀਤੀ, ਮਤਲਬ ਇੱਕ ਹੱਥ ਨੂੰ ਪੈਰ ਨਾਲ ਮਿਲਾਉਣਾ ਏ।
ਅੱਛਾ।
ਹਾਂ ਅਤੇ ਸਾਰਾ ਭਾਰ ਉਹ, ਇੱਕ ਲੱਤ ਤੇ, ਤੇ ਇੱਕ ਹੱਥ ਤੇ ਪੈ ਗਿਆ। ਤੇ ਮੇਰੀ ਕਮਰ ਤੇ ਚੱਲ ਗਿਆ ਪਾਰ। ਜਦੋਂ ਮੈਂ ਉਹਦੇ ਓਦੇ, ਦੱਸ ਸੈੱਟ ਕੀਤੇ ਨਾ ਮੇਰੀ ਕਮਰ ਰਹਿ ਗਈ ਬਸ।
ਹੂੰ ਇਹ ਕੀ ਹੈ ਵੀ, ਕੰਮਰ ਜੇਰੀ ਹੈ ਉਹ ਸਤਾਸੀ ਕਿਲੋ ਨੀ ਸਹਿਨ ਕਰ ਸਕਦੀ ਨਾ, ਸਾਨੂੰ ਏਦਾਂ ਪਤਾ ਹੋਣਾ ਚਾਹੀਦਾ ਨਾ।
ਹੂੰ ਕੋਈ ਗੱਲ ਨੀ, ਕੋਈ ਗੱਲ ਨੀ।
ਹੂੰ।
ਫੇਰ ਉਹ ਤੋਂ ਬਾਅਦ ਮੈਂ ਇੱਕ ਹੋਰ ਐਕਸਰਸਾਈਜ਼ ਕੀਤੀ ਜਿਹੜੀ ਤੁਸੀਂ, ਮੈਨੂੰ ਦੱਸੀ ਸੀ ਨਾ। ਉਹ, ਮਤਲਬ ਪਹਿਲਾਂ ਜੁੱਕ ਕੇ ਫੇਰ ਅੱਗੇ ਜਾਣਾ।
ਚੱਲੇ।
ਹਾਂ, ਉਹ ਵਾਲੀ ਕੀਤੀ ਤੀ।
ਸਾਡੀ ਦਸੀਿਓ ਨਾ ਕਰਿਆ ਕਰੋ ਜੀ, ਤੁਸੀਂ ਤਾਂ ਸਾਡੇ ਤੇ ਇਲਜ਼ਾਮ ਲਾ ਦੋਗੇ।
ਕਿਵੇਂ?
ਉਹ ਤੁਸੀਂ ਕਹਿਣਾ, ਉਹਨੇ ਦੱਸੀ ਸੀ ਮੈਂ ਮੇਰੇ ਭੈਣ। ਕੋ ਹੇ ਜੇ ਗੀ।
ਬੈਕ ਪੇਨ ਤੇ ਮੇਰਾ, ਮੈਨੂੰ ਲੱਦਾ। ਦੁਬਾਰਾ ਨਾ ਹੋ ਜਾਵੇ ਓਦਾਂ ਦਾ ਹੀ, ਜਿਵੇਂ ਦੇ ਮੈਨੂੰ ਰਾਹ ਲੱਗ ਰਿ ਪੈਂਦੇ।
ਹ। ਖਾਇਆ ਕਰੋ।
ਘਿਉ ਪਤਲੇ ਹੋਣਾ ਨਾ, ਘਿਉਂ ਖਾਣਾ। ਕਰੰਟ ਹੈ ਇੱਥੇ, ਕਰੰਟ ਹੈ, ਦੇਖ। ਅ ਹੈ ਨੀ, ਕਰੰਰਟ ਦੇ। ਇਹ ਦੇਖ, ਇਹ ਦੇਖ, ਇਹ ਦੇਖ ਪਟਾਕਾ ਵੱਜੇਗਾ, ਪਟਾਕਾ, ਹੋਰ ਦੱਸੋ ਜੀ? ਇਹ ਦੇਖ
ਗੋਲਗੱਪੇ, ਗੋਲਗੱਪੇ, ਗੋਲਗੱਪੇ। ਖਾ ਲਓ, ਗੋਲ, ਗੋਲ, ਗੱਪੇ, ਖਾ ਲਓ।
ਆਪਣੇ ਆਪਦੇ ਮੁੰਡੇ ਨੂੰ ਮੈਂ ਪਟਾਕਾ ਦਿਖਾਣੀ ਹ, ਪਟਾਕਾ ਵੱਜੂਗਾ। ਇਡਰਾਂ ਦੀਆਂ ਨੇ ਮੈੰ
ਹਮ।
ਪਟਾਕਾ।
ਅੱਛਾ।
ਖੁਸ਼। ਹਮ, ਹਾਂ। ਹੋਰ ਜੀ।
ਸੁਤਾ ਹੈ ਜੀ, ਵੀ ਵਧੀਆ। ਤੁਸੀਂ ਦੱਸੋ ਕੀ ਕਰਦੇ ਪਏ ਸੀ, ਕਿੱਥੇ- ਕਿੱਥੇ ਗਏ ਅੱਜ, ਆ ਕੀ ਕਰਿਆ ਜੀ।
ਅੱਜ ਤਾਂ ਮੈਂ ਕੁਛ ਨੀ, ਅੱਜ ਯਾਰ ਮੇਰੀ ਇੱਕ ਫਰੈਂਡ ਆ, ਉਹ ਵਿਚਾਰੀ ਪਰੇਸ਼ਾਨ ਹੁੰਦੀ ਪਈ ਸੀਗੀ ਅੱਜ। ਉਹਦਾ ਪਿਓ ਕਿਤੇ ਲੰਘ ਗਿਆ ਸੀਗਾ।
ਅੱਛਾ, ਘਰੇ ਹੋਰ ਕੋਈ ਨੀ ਹੈਗਾ।
ਓਹਦਾ ਜਿਹੜਾ ਭਰਾ ਹੈ ਨਾ, ਉਹ ਬੰਗਲੋਰ ਰਹਿੰਦਾ, ਓਹਦੀ ਡਿਊਟੀ ਆ ਉੱਥੇ। ਤੇ, ਉਹਦੀ ਭੈਣ ਉਹਦਾ ਵਿਆਹ ਹੋ ਗਿਆ, ਉਹ ਆਊਟ ਆਫ ਟਾਊਨ ਸੀ। ਮੰਮੀ ਹੈਗੀ ਇੱਥੇ, ਜੇ ਘਰੇ ਕੋਈ ਨਾ ਹੁੰ ਘਰੇ ਹੁੰਦਾ ਮਤਲਬ ਜਿਵੇਂ ਕੋਈ। ਘਰੇ ਹੁੰਦਾ ਤਾਂ, ਇੱਕ ਬੰਦਾ ਘਰੇ ਵੀ ਰਹਿਣਾ ਚਾਹੀਦਾ ਨਾ।
ਹਾਂ।
ਅੰਕਲ ਦਾ ਨਾ। ਉੱਠ ਕੇ ਕਿਤੇ ਹੋਰ ਪਤਾ ਨੀ, ਉਹ ਲੱਭੀ ਗਈ, ਸਵੇਰ ਵੀ ਲੱਭਣ ਗਈ ਸੀ। ਪੈਰ ਵੀ ਲੱਭਣ ਗਈ ਸੀ ਮਤਲਬ। ਫੋਨ, ਫੋਨ ਦਾ ਹੁਣ ਉਹਨਾਂ 'ਚੋ। ਉਹਨਾਂ ਤੋਂ ਫੋਨ ਲੈ ਲਿਆ ਨਾ, ਕਿਉਂਕਿ ਦਿਮਾਗ 'ਚ ਕਮੀ ਆ ਗਈ ਹੁਣ, ਪਤਾ ਨੀ ਕਿੱਥੇ ਰੱਖ। ਕਹਿੰ ਦਿੰਦੇ ਫੋਨ ਹੁਣ।
ਚਲੋ ਕੋਈ ਨਾ ਜੀ ਚ ਨੂੰ ਕਰ ਚੱਲ ਕਰ।
ਚਲੋ ਜੀ ਸਤਿ ਸ਼੍ਰੀ ਅਕਾਲ।
ਅੱਛਾ।